ਸਤਿ ਸ੍ਰੀ ਅਕਾਲ ਭੈਣ ਜੀ। ਕੀ ਹਾਲ ਨੇ ਭੈਣ ਜੀ, ਤੁਸੀਂ ਤਾਂ ਫੋਨ ਈ ਨਈ ਕਰਦੇ ਸਾਡੇ ਤੋਂ ਕੋਈ ਨਾਰਾਜ਼ਗੀ?
ਨਾ-ਨਾ ਨਾਰਾਜ਼ਗੀ ਕਾਹਦੀ ਨੀ ਐਵੇਂ ਕੰਮ ਚ ਬੀਜ਼ੀ ਸੀਗੇ।
ਭੈਣਜੀ ਬ ਬੀਜ ਬਿਜੀ ਤਾਂ ਦੇਖੋ ਸਾਰੇ ਈ ਹੁੰਦੇ ਆ ਟਾਈਮ ਤਾਂ ਕੱਢਣਾ ਪੈਂਦਾ ਨਾ ਦੇਖੋ।
ਹ ਕਦੇ ਤਾਂ ਨੀ, ਕਦੇ-ਕਦੇ ਨਈ ਹੋ ਪਾਂਦਾ ਕੋੱਲ ਕਰਨਾ ਦਾ। ਐਵੇਂ ਵਿੱਚੋਂ ਵਿੱਚ ਕਰੀ ਦਾ ਈ ਆ ਤੁਆਨੂੰ ਕੋੱਲ।
ਹਾਂਜੀ-ਹਾਂਜੀ ਹੋਰ ਕੀ ਕਰਦੇ ਸੀ।
ਬਸ ਪਏ ਸੀਗੇ, ਤੁਸੀਂ ਕੀ ਕਰਦੇ ਓ, ਤੁਸੀਂ ਕਿਵੇਂ ਓ?
ਮੈਂ ਠੀਕ ਆ, ਅਸੀਂ ਸਬ ਠੀਕ ਆ। ਭੈਣ ਜੀ, ਮੈਂਥੈਤੋਂ ਪੁੱਛਣਾ ਸੀ ਮੈਨੂੰ ਨਾ ਦੋ-ਤਿੰਨ ਸੂਟ ਸਟਿਚ ਕਰਾਣੇ ਆ, ਸਿਲਵਾਣੇ ਆ।
ਹਾਂਜੀ, ਹਾਂਜੀ-ਹਾਂਜੀ, ਠੀਕ ਓ ਤੁਸੀ
ਠੀਕ ਆ, ਭੈਣ ਜੀ ਇੱਕ ਤਾਂ ਮੇਰਾ ਸੂਟ ਆ ਬਲੈਕ ਕਲਰ ਦਾ, ਕਾਲੇ ਰੰਗ ਦਾ ਇੱਕ ਮੇਰਾ ਹੈ ਨੀਲੇ ਰੰਗ ਦਾ, ਪਰ ਹੈ ਮੇਰੇ ਕੋਟਨ ਦੇ ਤੇ ਭੈਣ ਜੀ ਫਿਰ ਕੀ ਵਦੀਆ ਲੱਗੂਗਾ ਕੋਟਨ ਦੇ ਸੂਟ ਤੇ ਕਿੱਦਾਂ ਦੇ ਕੀ ਪੈਟਰਨ ਸਟਿਚ ਕਰੋਂਗੇ।
ਤੁਸੀਂ ਜੇੜੇ ਕੋਟਨ ਆ ਨਾ, ਕੋਟਨ ਚ ਤੁਸੀਂ ਪੈਂਟ ਯਾ ਪਲਾਜੋ ਵਗੈਰੇ ਕਰ ਸਕਦੇ ਓ ਤੇ ਯਾ ਤਾਂ ਜੇੜੇ ਸਿਲਕ ਦੇ ਹੋਣਗੇ ਵਦੀਆ ਉਹਦੇ ਚ ਤੁਸੀਂ ਪਟਿਆਲਾ ਸਲਵਾਰ
ਤੇ ਤੁਮੀ ਸਿਲਾ ਸਕਦੇ ਓ।
ਠੀਕ ਆ, ਭੈਣ ਜੀ ਮੈਂ ਨਾ ਕਿੰਨੇ ਸਾਲ ਹੋ ਗਏ ਪਟਿਆਲਾ ਸਲਵਾਰ ਨਈ ਪਾਈ, ਮੈਂ ਫੇਰ ਇੱਕ ਮੇਰੇ ਕੋਲ ਸਿਲਕ ਦਾ, ਕਰੇਪ ਦਾ ਓਦੀ ਪਟਿਆਲਾ ਸਰਲਵਾਰ ਸਿਉਂਦੋਂਗੇ ਮੈਨੂੰ ਤੁਸੀਂ ਦੱਸੋਗੇ ਮੈਨੂੰ ਕਿੰਨਾ ਕੱਪੜਾ ਲਿਆਣਾ ਪੈਣਾ ਕੀ ਹਿਸਾਬ
ਹਾਂਜੀ-ਹਾਂਜੀ। ਉਹ ਤਾਂ ਬਹੁਤ ਸੋਹਣੀ ਲੱਗੂਗੀ ਉਹ ਕੱਪੜੇ ਚ ਸਲਵਾਰ ਦਾ ਲੁੱਕ ਈ ਚੇਂਜ ਹੋ ਜਾਂਦਾ। ਤੁਸੀਂ ਦੇਖੋ ਫੁੱਲ ਪਟਿਆਲਾ ਸਾਢੇ-ਚਾਰ, ਪੰਜ ਮੀਟਰ ਚ ਫੁੱਲ ਪਟਿਆਲਾ ਹੁੰਦੀ ਆ। ਤੁਸੀਂ ਉਹਦੇ ਹਾਂਜੀ-ਹਾਂਜੀ ਕਲਰਸ ਸਲਵਾਰ ਪੰਜ ਮੀਟਰ ਚ ਤੁਆਡੀ ਯਾ ਸਾਢੇ-ਪੰਜ ਮੀਟਰ ਚ ਫੁੱਲ ਪਟਿਆਲਾ ਬਣ ਜੂਗੀ ਯਾ ਤਾਂ ਤੁਸੀਂ ਇਹ ਵੀ ਨਈ ਪਾ ਸਕਦੇ ਤਾਂ ਫਿਰ ਤੁਸੀਂ ਸੇਮੀ ਪਟਿਆਲਾ ਵੀ ਸੀ ਸਕਦੇ।
ਉਹਨੂੰ ਕਿੰਨਾ ਕੱਪੜਾ ਲੱਗਦਾ ਭੈਣ
ਉਹਨੂੰ ਸਾਢੇ-ਤਿੰਨ ਮੀਟਰ।
ਅੱਛਾ ਸਾਢੇ-ਤਿੰਨ ਚ ਹੋਜੂਗੀ, ਬੜਾ ਪਨਾ ਚਾਈਦਾ।
ਹਾਂਜੀ ਪੰਨਾ ਬੜਾ ਹੋਵੇ ਨਾ, ਤੇ ਫਿਰ ਖੁੱਲੀ ਬਣ ਜਾਣੀ ਆ ਮਤਲਬ ਜਿਹੜੇ ਬਲ ਬਲ ਪੈਂਦੇ ਨੇ ਇਹਨਾਂ ਸਲਵਾਰ ਨੂੰ ਵੀ ਵਧੀਆ ਬਣ ਜਾਣੇਗੇ
ਠੀਕ ਆ, ਤੇ ਭੈਣ ਜੀ ਜਿਵੇਂ ਕੋਟਨ ਦੇ ਆ ਉਹਦਾ ਫਿਰ ਤੁਸੀਂ ਪੈਂਟ ਸੀਓਂਗੇ।
ਹਾਂਜੀ-ਹਾਂਜੀ, ਪੈਂਟ ਹ
ਠੀਕ ਆ ਜੀ, ਫੇਰ
ਤੇ ਯਾ ਪਲਾਜ਼ੋ ਜੇ ਤੁਆਨੂੰ ਤੁਆਡੀ ਮਰਜ਼ੀ ਤੁਆਨੂੰ ਜੇੜਾ ਕੁਛ ਸਟਿਚ ਕਰਵਾਣਾ ਕਰਦਾ।
ਮੈਨੂੰ ਨਾ ਸਟ੍ਰੇਟ ਪੈਂਟ ਸੀ ਦਿਓ ਪਲਾਜ਼ੋ ਤਾਂ ਮੈਨੂੰ ਨੀ ਚੰਗੇ ਲੱਗਦੇ ਖੁੱਲੇ-ਖੁੱਲੇ ਜੇ।
ਠੀਕ ਹੈ
ਫਿਰ ਤੁਸੀਂ ਪੈਂਟ ਸੀ ਦਿਓ, ਭੈਣ ਜੀ ਠੀਕ ਆ ਠੀਕ ਆ ਤੇ ਕਦੋਂ ਮੈਂ ਦੇ ਕੇ ਜਾਵਾਂ ਤੁਹਾਨੂੰ ਸੂਟ
ਤੁਸੀਂ ਮੈਨੂੰ ਪਹਿਲਾਂ ਤਾਂ ਕਾਲ ਕਰਿਓ ਆਉਣ ਤੋਂ ਪਹਿਲਾਂ ਤਿੰਨ -ਚਾਰ ਦਿਨ ਬਾਅਦ ਤੁਸੀਂ ਮੈਨੂੰ ਕਾਲ ਕਰਿਓ ਫਿਰ ਆਉਣ ਲੱਗੇ ਫੋਨ ਕਰਨਾ ਫਿਰ ਮੈਂ ਤੁਹਾਨੂੰ ਦੱਸ ਦੇਵਾਂਗੀ, ਠੀਕ ਹੈ
ਠੀਕ ਆ ਮਤਲਬ ਹਜੇ ਤੁਸੀਂ ਹੈ ਹੋ ਨੀ ਭੈਣ ਜੀ ਘਰੇ
ਨਹੀਂ ਅਸੀਂ ਬਾਹਰ ਆ ਹਜੇ ਤਾਂ, ਗੁਰਦੁਆਰੇ ਆਏ ਸੀਗੇ ਅਸੀਂ
ਕਿਹੜੇ ਗੁਰਦੁਆਰੇ, ਵਾਹ ਜੀ ਵਾਹ ਬਹੁਤ ਵਧੀਆ ਕਿੰਨੀ ਖੁਸ਼ ਅਹ ਤੁਹਾਡੀ ਕਿਸਮਤ ਵਧੀਆ ਜਿਹੜੇ ਤੁਸੀਂ ਹਜ਼ੂਰ ਸਾਹਿਬ ਆਏ ਹੋਏ ਹੋ
ਹਾਂਜੀ ਵਧੀਆ ਚੱਲਦੇ ਨੇ ਦਰਸ਼ਨ ਬਾਬਾ ਜੀ ਨੇ ਹੁਕਮ ਕੀਤਾ ਬੁਲਾਇਆ ਦਰਸ਼ਨ ਯਾਦ
ਕਿੰਨੇ ਦਿਨ ਹੋ ਗਏ ਜੀ ਤੁਹਾਨੂੰ
ਹੁਣ ਤਾਂ ਦੋ ਹੀ ਦਿਨ ਹੋਏ ਨੇ
ਅੱਛਾ ਤੇ ਭੈਣ ਜੀ ਤੁਸੀਂ ਕਿੰਨੇ ਦਿਨ ਰਹਿ ਲੈਂਦੇ ਹੋ
ਜਿਵੇਂ ਵੀ ਸੱਤ- ਅੱਠ ਦਿਨ ਰਹਿ ਲੈੰਦੇ ਆ ਮੰਮੀ ਹੋਣੀ ਦੇ ਨਾਲ ਭੈਣਾਂ ਨੇ ਭਰਾਵਾਂ ਨਾਲ
ਅੱਛਾ ਠੀਕ ਆ ਤੇ ਭੈਣ ਜੀ ਤੁਹਾਡੇ ਇੱਥੋਂ ਕਿੰਨਾ ਦੂਰ ਪੈਂਦਾ ਹਜ਼ੂਰ ਸਾਹਿਬ
ਸਾਡੇ ਕੋਲੋਂ ਲਾ ਲਓ ਤੇ ਪੰਜ -ਛੇ ਘੰਟੇ
ਅੱਛਾ ਜੀ, ਪੰਜ- ਛੇ ਘੰਟਿਆਂ ਦਾ ਰਸਤਾ ਜੀ ਕਿੰਨਾ ਵਧੀਆ ਸਾਡੇ ਇੱਥੋਂ ਤਾਂ ਬਹੁਤ ਦੂਰ ਆ ਦੇਖੋ, ਹੁਣ ਅੱਜ ਹਜ਼ੂਰ ਸਾਹਿਬ ਦੀ ਇਕ ਨਿਊਜ਼ ਆ ਰਹੀ ਸੀ ਖ਼ਬਰਾਂ ਚ, ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਸਾਡੇ ਅੰਦਰ ਲੈਣਾ ਆ ਤਖ਼ਤ ਸਾਹਿਬ, ਤਾਂ ਸਾਰੇ ਜਿੰਨੇ ਵੀ ਦੱਖਣੀ ਸਿੰਘ ਨੇ ਉਹ ਬਾਹਰਲੇ ਜਿੰਨੀਆਂ ਸੰਗਤਾਂ ਨੇ ਸਾਰੀਆਂ ਉਹ ਬਿੱਲ ਪਾਸ ਨਹੀਂ ਹੋਣ ਦੇਣਗੀਆਂ ਵੀ ਸਾਰੇ ਪਹੁੰਚੋ ਹਜ਼ੂਰ ਸਾਹਿਬ ਇਹ ਅੱਜ ਦੀ ਨਿਊਜ਼ ਆ ਮੈਂ ਤੁਹਾਨੂੰ ਜਰੂਰ ਭੇਜੋ ਤੁਸੀਂ
ਹਾਂਜੀ- ਹਾਂਜੀ
ਅੱਛਾ ਤੁਸੀਂ ਵੀ ਦੇਖ
ਹਾਂਜੀ ਵਟਸਐਪ 'ਤੇ ਆਏ ਹ ਅਤੇ ਬਾਕੀ ਆਪਣੇ ਸੰਤ ਬਾਬਾ ਕੁਲਵੰਤ ਸਿੰਘ ਜੀ, ਬਲਵਿੰਦਰ ਸਿੰਘ ਜੀ ਬਾਬਾ ਜੀ ਸਾਰੇ ਨੇ ਆਪਣੇ ਇਹ ਕਹਿ ਤਾਂ ਰਹੇ ਨੇ ਵੈਸੇ ਨਹੀਂ ਹੋ ਸਕਦਾ ਇਹ ਨਹੀਂ ਕੋਈ ਸਰਕਾਰ ਨਹੀਂ ਤਰ ਸਕਕ ਦੀ ਅਪਡਟ
ਹਾਂਜੀ, ਉਹ ਸੰਗਤਾਂ ਦਾ ਭੋਰ ਚਾਹੀਦਾ ਤੇ ਸਭ ਤੋਂ ਵੱਡਾ ਗੁਰੂ ਮਹਾਰਾਜ ਜੀ ਤਾਂ ਬੈਠੇ ਹੀ
ਉਹ ਤਾਂ ਹਜ਼ਰ ਨਾਜ਼ਰ ਨਹੀਂ ਗੁਰੂ ਮਹਾਰਾਜ ਦੇ ਹੱਥ ਚ ਆ ਤ ਵੀ ਕਰ ਸਕਦੇ ਹੋ ਸਭ
ਦੇਖੋ ਭੈਣ ਜੀ ਜੇ ਸਰਕਾਰ ਚੰਗੀ ਹੁੰਦੀ ਫਿਰ ਤਾਂ ਸਰਕਾਰਾਂ ਦੇ ਅੰਡਰ ਚਲੇ ਵੀ ਜਾਂਦੇ ਤਾਂ ਸਾਨੂੰ ਕੋਈ ਰੋਸ ਨਹੀਂ ਸੀ, ਪਰ ਸਰਕਾਰਾਂ ਨੇ ਪਹਿਲਾਂ ਹੀ ਦੇਸ਼ ਤੇ ਵੀ ਕਰਜ਼ਾ ਲੈ ਲਿਆ। ਫਿਰ ਸਰਕਾਰਾਂ ਨੇ ਆਮ ਜਨਤਾ ਜਿਹੜੀ ਗਰੀਬ ਆ ਉਹਨਾਂ ਨੂੰ ਵੀ ਮਾਰਤਾ, ਸਰਕਾਰਾਂ ਸਿੱਧੇ ਕੰਮ ਨੀ ਕਰਦੀਆਂ ਨਾ ਭੈਣ ਜੀ ਆ ਦੇਖ ਚਲੋ ਤੁਸੀਂ ਸਾਰਾ ਕੰਮ ਤਾਂ ਇੱਥੇ ਆ ਕੇ ਕਰ
ਤਾਂ ਸਰਕਾਰ ਨੇ ਜੇ ਲੈ ਵੀ ਲਿੱਤਾ ਇਹ ਆਪਣਾ ਜਿਹੜੇ ਕਹਿੰਦੇ ਆ ਨਾ ਜਿਵੇਂ ਮੋਦੀ ਹੋ ਗ ਆਊਟ ਆਫ ਇੰਡੀਆ ਜੋ ਵੀ ਜਾਂਦੇ ਨੇ ਕਿਰਪਾਨਾ ਨੂੰ ਅਲਾਉਡ ਨਹੀਂ ਕਰਦੇ ਇਹ ਫੇਿਰ ਸਰਕਾਰ ਆਪਦੇ ਲੈ ਕੇ ਫਿਰ ਇਹ ਜਿਹੜਾ ਕਹੂਗੀ ਉਹ ਅਸੀਂ ਮੰਨਣਾ ਐਵੇਂ ਤਾਂ ਹੋ ਨਹੀ ਸਕਦਾ ਨਾ
ਇਹ ਤਾਂ ਸਾਡੇ ਗੁਰੂ ਸਾਹਿਬ ਦੇ ਕਕਾਰ ਨੇ ਦਿੱਤੇ ਹੋਏ ਆਸ਼
ਹੂੰ,
ਹੋਰ ਦੱਸੋ, ਭੈਣ ਜੀ ਤੁਹਾਡੇ ਘਰ ਪਰਿਵਾਰ ਸਭ ਠੀਕ ਆ?
ਹਾਂਜੀ-ਹਾਂਜੀ, ਤੁਸੀਂ ਸੁਣਾਓ ਆਪਣੇ ਘਰੇ ਸਾਰੀ ਫੈਮਲੀ ਕਿੱਦਾਂ ਤੁਹਾਡੀ?
ਸਭ ਸਭ ਵਧੀਆ ਭੈਣ ਜੀ ਸਭ ਵਧੀਆ, ਹੋਰ ਭੈਣ ਜੀ, ਤੁਸੀਂ ਦੱਸੋ ਵੀ ਤੁਸੀਂ ਇੱਥੇ ਕਦੋਂ ਆਉਣਾ ਸਾਡੇ ਇੱਥੇ?
ਆਵਾਂਗੇ ਜਦੋਂ ਫੇਰ, ਤੁਸੀਂ ਜਿੱਥੇ ਰ ਕਿੱਥੇ ਰਹਿੰਦੇ ਹੋ ਤੁਸੀਂ?
ਅਸੀਂ ਬਸ ਇੱਥੇ ਹੀ ਸਾਡੇ ਇੱਥੇ ਹੀ ਹਾਂਜੀ, ਤੁਸੀਂ ਦੱਸੋ ਕਦੋਂ ਆਓਂਗੇ।
ਅਸੀਂ ਆ ਜਾਂਗੇ ਜਦੋਂ ਉੱਥੇ, ਕਿਹੜਾ ਮਾਰਿਆ ਤੁਹਾਡੇ ਜ਼ਰੂਰ ਕਾਲ ਕਰਾਂਗੇ।
ਹਾਂ ਹਾਂਜੀ ਗੇੜਾ ਮਾਰਿਓ ਤੁਸੀਂ, ਫੇਰ ਆਪਾਂ, ਅੰਮ੍ਰਿਤਸਰ ਵੀ ਚੱਲਾਂਗੇ।
ਠੀਕ ਹੈ ਜੀ,
ਅੰਮ੍ਰਿਤਸਰ ਤੁਹਾਨੂੰ ਘੁਮਾਵਾਂਗੇ, ਪੂਰਾ ਮਾਰਕੀਟ ਘੁਮਾਵਾਂਗੇ, ਅੰਮ੍ਰਿਤਸਰ ਦਾ ਚੱਲਿਓ ਤੁਸੀਂ ਭੈਣ ਜੀ, ਹੋਰ ਭੈਣ ਜੀ, ਤੁਹਾਡੀ ਛੋਟੀ ਭੈਣ ਠੀਕ ਆ?
ਠੀਕ ਆ,
ਅੱਛਾ ਜੀ, ਹੋਰ ਦੱਸੋ ਭੈਣ ਜੀ ਤੁਸੀਂ ਦੱਸੋ?
ਵਧੀਆਂ, ਤੁਸੀਂ ਖਾ ਲਈ ਰੋਟੀ ਪਾਣੀ ਖਾ ਲਈ ਐ।
ਹਾਂਜੀ ਰੋਟੀ ਪਾਣੀ ਹੋ ਗਈ ਹੈ ਜੀ ਸਾਡੀ, ਤੁਸੀਂ ਦੱਸੋ? ਤੁਸੀਂ ਸ਼ਾਮ ਨੂੰ ਹੁਣ ਵੇਂ ਰੋਟੀ ਕਦੋਂ ਖਾਂਦੇ ਹੁੰਦੇ ਹੋ ਤੁਸੀਂ?
ਮੇਰਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਕਦੇ ਸਾਡੇ ਅੱਠ ਵਜੇ ਖਾਲੀ ਜਾਂ ਬਣ ਜਾਂਦੀ ਆ, ਸਾਡੇ ਅੱਠ ਅੱਠ ਵਜੇ ਬਣ ਜਾਂਦੀ ਆ। ਮੰਮੀ ਹੁਣੀ ਖਾ ਲੈਂਦੇ ਨੇ ਅੱਠ ਵਜੇ ਤੱਕ, ਮੈਂ ਥੋੜ੍ਹਾ ਜਿਹਾ ਲੇਟ
ਅੱਛਾ, ਵੈਸੇ ਭੈਣ ਜੀ ਤੁਸੀਂ ਨਾ ਲੇਟ ਰੋਟੀ ਨਹੀਂ ਖਾਣੀ ਚਾਹੀਦੀ, ਲੇਟ ਰੋਟੀ ਖਾਣੇ ਦੇ ਬਹੁਤ ਸਾਈਡ ਇਫੈਕਟਸ ਆ ਬਹੁਤ ਨੁਕਸਾਨ ਆ ਦੇਖੋ ਜੀ,
ਭੁੱਖ ਨੀ ਲੱਗੀ, ਫਿਰ ਉਸ ਟਾਈਮ ਲੇਟ ਹੋ ਜਾਂਦੀ ਹਾਂ ਜਾਂ ਕੁਛ
ਭੈਣ ਜੀ ਤੁਸੀਂ ਤਾਂ ਫਾਸਟ ਫੂਡ ਵੀ, ਬੜਾ ਖਾਂਦੇ ਹੋ ਹੁਣ ਛੱਡਿਆ ਕਿ, ਨਹੀਂ ਛੱਡਿਆ ਗੰਦ ਗੁੰਦ ਖਾਣਾ
ਸਭ ਛੱਡਤਾ ਮੈਂ ਕੁਛ ਨਹੀਂ ਖਾਂਦੇ ਸੀ ਬਾਹਰ ਦਾ, ਓਇਲੀ ਤਾਂ ਬਿਲਕੁਲ ਬੰਦ ਕਰ ਤਾਂ ਜਿਹੜਾ ਇੱਥੇ ਫੇਮਸ ਆ ਮਹਾਰਾਸ਼ਟਟਰ ਚਚ ਬੜਾ ਪਾਓ, ਜਾਂ ਤੁਸੀਂ ਕੁਛ ਵੀ ਲਾ ਲਓ ਜਿਵੇਂ ਅਹ ਬਰਗਰ ਹੋ ਗਿਆ। ਹੈਾ ਡੋਸਾ ਹੋ ਗਿਆ, ਸਭ ਬੰਦ ਕਰਤਾ ਸੀ।
ਉਹੀ ਤਾਂ, ਤੁਸੀਂ ਕਮਜ਼ੋਰ ਬਹੁਤ ਹੋ ਗਏ ਓ ਭੈਣ ਜੀ, ਥੋੜਾ ਵੇਟ ਵਧਾਓ ਆਪਦਾ।
ਨਾ ਵੇਟ ਤਾਂ ਠੀਕ ਆ, ਮੈਂ ਤਾਂ ਵੇਟ ਘੱਟ ਕਰਨਾ ਵਾ ਜੀ
ਨਹੀਂ -ਨਹੀਂ, ਭੈਣ ਜੀ ਤੁਸੀਂ ਬਹੁਤ ਪਤਲੇ ਹੋ। ਮੈਂ ਸੁਣਿਆ ਸੀ ਤੁਹਾਡੇ ਘਰੇ ਤੁਹਾਡੀ ਉਹ ਜੋ ਤੀਜੇ ਨੰਬਰ ਵਾਲੀ ਭੈਣ ਆ, ਉਹ ਬਹੁਤ ਪਤਲੀ ਦੁਬਲੀ ਆ, ਕੀ ਗੱਲ? ਤੁਹਾਡੇ ਘਰੇ ਆਈ ਹੋਈ ਆ, ਹੁਣ ਨੂੰ ਸੋਹਣਾ ਤਗੜਾ ਕਰਕੇ ਭੇਜਿਓ ਭੈਣ ਜੀ ਦੇਖੋ।
ਹਾਂ ਕਰਾਂਗੇ ਹੈ, ਤਾਂ ਤਕੜੀ ਹੋਈ ਆ।
ਲੱਗਦੀ ਨੀ ਮੈਂ ਉੱਧਣ ਦੇਖੀ ਸੀ।
ਫਿਰ ਤੁਸੀਂ ਫੋਨ ਚੋ ਦੇਖ ਰਹੇ ਹੋ ਨਾ,
ਨਹੀਂ, ਨਹੀਂ, ਨਹੀਂ ਮੈਂ ਲਾਈਵ ਦੇਖੀ ਸੀ ਜੀ।
ਅੱਛਾ, ਅੱਛਾ,
ਬਾਜ਼ਾਰ ਚ ਦੇਖੀ ਸੀ, ਬਹੁਤ ਹੀ ਪਤਲੀ ਆ ਸਗੋਂ ਤੁਸੀਂ ਵੀ ਬਹੁਤ ਪਤਲੇ ਹੋ ਭੈਣ ਜੀ। ਆਪਣੇ ਵੇਟ ਵਧਾਓ, ਤੁਸੀਂ ਸਾਰੀਆਂ ਤੁਹਾਡੇ ਭੈਣ ਜੀ ਬਾਲ ਕਿੰਨੇ ਕਾਲੇ ਆ। ਕੀ ਲਾਦੇ ਹੋ ਤੁਸੀਂ ਬਾਲਾਂ ਨੂੰ ਭੈਣ ਜੀ,
ਯੂਜ ਕਰਦੇ ਸੀ, ਨਾ ਜਿਵੇਂ ਸਰੋਂ ਦੇ ਤੇਲ ਚ ਤੜਕਾ ਲਾਉਂਦੇ ਹਾਂ ਨਾ, ਤਾਂ ਸਾਡੇ ਬਾਲ- ਬੂਲ ਸਭ ਠੀਕ ਨੇ।
ਹਾਂ, ਤੁਹਾਡੇ ਬਾਲ ਸਾਰਿਆਂ ਦੇ ਲੰਬੇ ਲੰਬੇ -ਲੰਬੇ, ਬਾਲ ਤੁਹਾਡੇ ਕਾਲੇ -ਕਾਲੇ ਬਾਲ ਭੈਣ ਜੀ ਬਹੁਤ ਵਧੀਆ ਲੱਗਦੇ। ਸੀਗੇ, ਤੁਸੀਂ ਖੜੇ ਹੋਏ।
ਹੋਰ ਦੱਸੋ, ਭੈਣ ਜੀ, ਤੁਸੀਂ ਕੀ ਲਾਉਦੇ ਹੁੰਦੇ ਹੋ, ਬਾਲਾਂ ਨੂੰ? ਤੁਹਾਡੇ ਤਾਂ, ਸਾਡੇ ਨਾਲੋ ਵੀ ਬਹੁਤ ਵਧੀਆ।
ਹਮ- ਹੋਰ ਦੱਸੋ, ਤੁਹਾਡੇ ਓਥੇ ਗਰਮੀ ਹੈ?
ਨਹੀਂ ਹੁਣ ਤਾਂ ਠੀਕ ਹੈ, ਮ ਮੌਸਮ ਠੰਡਾ ਹੋ ਗਿਆ ਵਾ, ਮੀਂਹ ਪੈ ਰਹੇ ਨੇ, ਦੋ ਤਿੰਨ- ਦਿਨ ਹੋ ਗਏ ਨੇ।
ਥੋੜਾ- ਥੋੜਾ, ਮੀਂਹ ਪੈਂਦਾ ਫਿਰ ਬੰਦ ਹੋ ਜਾਂਦਾ, ਉਹਦੇ ਨਾਲ ਠੰਡਾ ਪਿਆ ਵਾ ਮੌਸਮ। ਕਲਾਈਮੇਟ ਵਧੀਆ, ਬਾਕੀ ਆ ਪਤਾ ਕੀ ਆ ਕੌਣ ਆ
ਭੈਣ ਜੀ, ਚਲੋ ਸਤਿ ਸ੍ਰੀ ਅਕਾਲ ਭੈਣ ਜੀ, ਫੇਰ ਗੱਲ ਕਰਦੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।